ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਠੀਕ ਹੈ, ਜੀ। ਜੀ ਤੁਸੀ ਸੁਣਾਓ?
ਬਸ ਹੀ ਵਧੀਆ, ਘਰ ਸਭ ਠੀਕ-ਠਾਕ?
ਹਾਂਜੀ ਬਿਲਕੁਲ ਹੋਰ ਠੀਕ ਐ ਜੀ।
ਹੋਰ ਕੀ ਕਰ ਰਹੇ ਹੋ ਬਸ ਹੀ ਬੱਚੇ ਠੀਕ ਹੈ, ਬੱਚਿਆਂ ਨੇ ਪਰੇਸ਼ਾਨ ਕੀ ਤਾ ਹੋਇਆ,
ਬੱਚਿਆਂ ਦਾ ਕੰਮ ਹੀ ਹੈ, ਪਰੇਸ਼ਾਨ ਕਰਨਾ
ਬਿਲਕੁਲ ਜੀ ਬੱਚਿਆਂ ਦਾ ਪਰ ਇਹ ਹੁੰਦਾ ਨਾ ਨਿਊਕਲੀਅਰ ਫੈਮਿਲੀ ਦੇ ਵਿਚ ਵਿਚ ਬੱਚਿਆਂ ਦਾ ਇਹ ਹੋ ਜਾਂਦਾ ਕਿ ਅਹ ਇਕੱਲਾ ਮਾਂ ਨੂੰ ਹੀ ਕਰਨਾ ਪੈਂਦਾ ਹੈ। ਜੇ ਸੰਯੁਕਤ ਪਰਿਵਾਰ ਹੋਏ ਫੇਰ ਇਹ ਹੋ ਜਾਂਦਾ। ਚਲੋ ਰਲ ਮਿਲ ਕੇ ਹੋ ਜਾਂਦਾ।
ਹਾਂ ਸਹੀ,
ਛੋਟੇ ਪਰਿਵਾਰ ਹੈਗੇ ਆ ਬੜੀ ਦਿਕਤ ਆਦੀ ਹੈ।
ਹਾਂ ਸਹੀ ਗੱਲ ਹੈ ਸਹੀ ਗੱਲ ਹੈ। ਪਰ ਅੱਗੇ ਵਰਗੀ ਮੋਤ ਹੈਗੀ ਜੀ ਅੱਗੇ ਜਿਵੇਂ ਪਰਿਵਾਰਕ ਇਕੱਠੇ ਹੁੰਦੇ ਸੀ ਗੇ। ਤੇ ਬੱਚੇ ਹੁਣ ਤਾਂ ਇੱਕ ਇੱਕ-ਇੱਕ ਇਕ ਦੋ-ਦੋ ਬੱਚੇ ਵੀ ਪਾਲਨੇ ਔਖੇ ਹੋ ਜਾਂਦੇ ਐ ਅੱਗੇ ਲੋਕ ਲੋਕਾਂ ਦੇ ਕਿਉ ਚਾਰ ਕਾਰ ਪੰਜ ਪੰਜ ਬੱਚੇ ਹੁੰਦੇ ਸੀ ਕਿਉਕਿ ਓਨਾ ਨੂੰ ਪਤਾ ਈ ਨੀ ਲੱਗਦਾ ਸੀ ਉਹ ਕੰਮ ਵੀ ਕਰਦੇ ਜਾਂਦੇ ਸੀ, ਬਜ਼ੁਰਗ ਘਰੇ ਬੈਠੇ ਹੁੰਦੇ ਸੀ। ਓਨਾ ਨੇ ਬੱਚੇ ਪਾਲ ਲੈਨੇ ਐ ਗਲੀ ਗੁਆਂਢ ਚ ਵੀ ਸੀ ਤਾਂ ਵੀ ਸਾਰੇ ਓਨਾ ਨੇ ਪਾਲ ਲੈਨੇ ਐ ਵੀ ਓ ਬੱਚਿਆਂ ਦੇ ਵੱਧ ਹਾਂ, ਪਰਵਰਿਸ਼ ਹੁੰਦੀਆ ਦਾ ਪਤਾ ਈ ਨੀ ਲੱਗਦਾ ਸੀ।
ਹਾਂ, ਐਕਚੁਲੀ ਪਤਾ ਕੀ ਗੱਲ ਐ, ਅੱਜ-ਕੱਲ ਦਾ ਨਾ ਟਾਈਮ ਈ ਐਂਵੇ ਦੈਇੱਕ ਤਾਂ ਮੈੰਗਾਈ ਇੰਨੀ ਹੋ ਗਈ ਬੰਦਾ ਕੈੰਦੈ ਇੱਕ ਦੋ ਬੱਚਿਆਂ ਨੂੰ ਈ ਪੜਾ ਲੇ। ਨਈ ਬਹੁਤ ਐ। ਤੇ ਦੂਜੀ ਗੱਲ ਏ ਹੋ ਜਾਂਦਾ ਹੈਗਾ ਕਿ ਬੱਚ ਬਚੇ ਨੀ ਸੋਚਦੇ ਕਿ ਸਾਡੀ ਮਾਂ ਇੱਕ ਕੰਮ ਕਰ ਰਹੀ ਐ, ਓ ਉਸ ਤੋਂ ਵੇਲੀ ਹੋਏਗੀ, ਤਾਂ ਈ ਦੂਜਾ ਕੰਮ ਕਰੇਗੀ। ਬੱਚਿਆਂ ਨੂੰ ਨਾ ਦੇਖੋ ਓਵੀ ਪੰਗੈ ਅਗਰ ਘਰ ਨੂੰ ਨਾ ਦੇਖੋ, ਤੇ ਫੇਰ ਘਾਰਦਿਆਂ ਨੂੰ ਹੋ ਜਾਂਦੈ ਏ ਕਿ ਹਾਂ ਏ ਕੰਮ ਕਿਉਂ ਨੀ ਕਰ ਰੀ।
ਹਾਂ।
ਕਿ ਇੱਕ ਟਾਈਮ ਤੇ ਤਾ ਬੰਦਾ ਇੱਕ ਕੁਜ਼ ਜਗਾ ਹੋਏਗਾ ਨਾ ਮੈਂ ਅੱਗੇ ਏਈ ਸੋਚ ਰੀ ਸੀ। ਮੈ ਕੇਆ ਪੈਲਾ ਟਾਈਮ ਵਧੀਆ ਸੀਗਾ ਸਾਰੇ ਕੱਠੇ ਹੁੰਦੇ ਸੀ। ਰਲਮਿਲ ਕੇ ਬੱਚੇ ਪੱਲ ਜਾਂਦੇ ਸੀ ਰਲਮਿਲ ਕੇ ਘਰ ਦੇ ਕੰਮ ਹੋ ਜਾਂਦੇ ਸੀਗੇ। ਹੁਣ, ਹੁਣ ਤਾਂ ਬੰਦਾ ਫੱਸ ਈ ਜਾਂਦੈ। ਨਾ ਘਰ ਦਾ ਕੰਮ ਛੱਡ
ਹਾਂ ਨਾ ਬੱਚੇ ਛੱਡ ਸਕਦਾ ਸਹੀ ਗੱਲ ਐ ਅੱਗੇ ਤਾ ਤਾਂ ਈ ਕੈਂਦੇ ਵੀ ਅੱਗੇ ਇੱਕ ਬੱਚਾ ਹੁਨ ਤਾਂ ਪਾਲਨਾ ਵੀ ਓਹੀ ਔਖਾ ਹੋ ਜਾਂਦ ਇਸੇ ਕਰਕੇ ਈ ਹਨਾ ਓਦਾ ਮੇਨ ਕਾਰਨ ਪਤੈ ਕੀ ਐ। ਜੇ ਅੱਜ-ਕੱਲ ਦੇ ਜੇੜੇ ਬੱਚੇ ਬੱਚੇ ਏ ਨਾ, ਓ ਆਜ਼ਾਦੀ ਭਾਲਦੇ
ਬਿਲਕੁਲ।
ਸਭ ਤੋਂ ਵੱਡੀ ਚੀਜ਼ ਏ। ਕਿ ਆਜ਼ਾਦੀ ਭਾਲਦੇ ਆ। ਪ੍ਰਾਈਵੇਸੀ ਭਾਲਦੇ ਹੈ। ਗੱਲ ਇਹ ਹੈ ਹਨਾ ਤੇ ਉਹ ਕਹਿੰਦੇ ਵੀ ਮੈਂ ਕੱਲਾ ਰਵਾਂ ਸਾਨੂੰ ਕੋਈ ਤੰਗ ਨਾ ਕਰੇ ਸਾਨੂੰ ਕੋਈ ਪੁ ਪੁਛੇ ਨਾ ਤੇ ਉਹ ਬੱਚੇ ਨਾ ਆਪਦਾ ਅਲੱਗ ਰਹਿਣਾ ਚਾਹੰਦੇ ਆ।
ਪਤਾ ਕੀ ਹੁੰਦਾ ਹੈ, ਕੁਛ ਬੰਦਿਆਂ ਦੀ ਸੋਚ ਕਰਕੇ ਨਾ ਮੈਨੂੰ ਲੱਗਦਾ ਹੈ ਕਿ ਸਾਡੇ ਵਰਗੇ ਬੰਦੇ ਨਾਂ ਵਿੱਚ ਪੀਸੇ ਜਾਂਦੇ ਏ। ਸਾਡੇ ਦਿਮਾਗ ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਪਰ ਉਹ ਕੁਛ ਬੰਦਿਆਂ ਦੀ ਸੋਚ ਐਵੇਂ ਦਾ ਬਣਾ ਦਿੰ ਇਹੈ ਮੇਰੇ ਘਰ ਵੀ ਬੇਸ਼ੱਕ। ਵੱਡੇ ਹੈਗੇ ਹੈ ਪਰ ਫਿਰ ਵੀ ਨਾ ਅ ਕਈ ਵਾਰੀ ਐਵੇਂ ਲੱਗਦਾ ਹੈ ਕਿ ਹਾਂ ਨਹੀਂ ਬੱਚਿਆਂ ਦਾ ਹੁਣ ਹੁਣ ਉਹ ਗਏ ਹੋਏ ਹੈ, ਬਾਹਰ ਆਪਣਾ ਵੀ ਛੁੱਟੀਆਂ ਵਗਰਾ ਹੁੰਦਾ ਈ ਹੈ ਕਿ ਬੰਦਾ ਘੱਟ ਆਈਏ ਥੋੜ੍ਹਾ ਬਾਹਰ ਹੋਇਆ ਹੋ ਆਈਏ ਅੱਗੇ ਪਿੱਛੇ ਹੁੰਦਾ ਕਿ ਚਲੋ ਵੱਡੇ, ਦੇਖ ਲੈਂਦੇ। ਹੁਣ ਉਹ ਗਏ ਹੋਏ ਆ ਪਿੱਛੋਂ ਇੰਨਾ ਔਖਾ ਲੱਗ ਰਿਹਾ ਸਾਰਾ ਘਰ ਦਾ ਵੀ ਤੇ ਸਭ ਕੁਛ ਕਰਨਾ ਨਾ
ਤੁਸੀਂ ਇਸ ਗੱਲ ਨੂੰ ਮਹਿਸੂਸ ਕਰ ਰਹੇ ਹੋ ਨਾ ਪਰ ਇਹੋ ਜਿਹੀ ਸੋਚਦੇ ਲੋਕ ਘੱਟ ਹੁੰਦੇ ਨੇ।
ਹੂੰ,
ਅੱਜ-ਕੱਲ੍ਹ, ਘੱਟ ਹੁੰਦੇ ਆ ਬਹੁਤ ਘੱਟ ਲੋਕ ਹੈ ਜਿਹੜੇ ਮਤਲਬ ਕਿ ਆਪਣੇ ਮਾਂ, ਬਾਪ ਦੇ ਬਾਰੇ, ਦਾ ਸੋਚਦੇ ਨੇ
ਪਤਾ ਕੀ ਸ਼ੁਰੂ ਤੋਂ ਨਾ ਘਰ ਦਾ ਮਾਹੌਲ ਹੀ ਇਸ ਤਰ੍ਹਾਂ ਦਾ ਸੀਗਾ ਸਾਡੇ ਮਾਂ ਪਿਓ ਨੇ ਸਿਖਾਏ ਇਹੀ ਹੈ। ਕੀ ਜਿਵੇਂ ਅਸੀਂ ਰਹਿ ਰਹੇ ਹੈਗੇ ਹਾਂ ਉਵੇਂ ਤੁਸੀਂ ਜਾ ਕੇ, ਕਿ ਰਹਿਣਾ, ਤੇ ਹੁਣ ਦਿਮਾਗ ਦੀ ਨਾ ਉਹੀ ਸੋਚ, ਬਣੀ ਹੋਈ ਹੈ ਤਾਂ ਅੱਗੋਂ ਬੱਚਿਆਂ ਨੂੰ ਵੀ ਇਹੀ ਸਮਝਾਈਦਾ। ਕਿ ਮਾਂ, ਪਿਓ ਨੂੰ ਅਸੀਂ ਨੀ ਰੱਖਾਂਗੇ ਤੇ ਹੋਰ ਕੌਣ ਰੱਖ ਰੱਖੇਗਾ। ਜਦ ਉਹ ਨੇ ਸਾਨੂੰ ਜੰਮਿਆ। ਲਿਆ ਸਭ ਕੁਛ ਕੀਤਾ, ਅੱਜ ਅਸੀਂ ਇਸ ਟਾਈਮ ਤੇ ਇੱਥੇ ਆ ਕੇ ਖੜੇ ਹੋ ਗਏ ਆ ਤੇ ਅੱਜ ਹੁਣ ਸਾਡਾ ਟਾਈਮ ਐ ਤੇ ਅਸੀਂ ਉਹਨਾਂ ਨੂੰ ਕਹੀਏ ਕਿ ਤੁਸੀਂ ਆਪਣਾ ਅਲੱਗ ਰੋ
ਹਾਂ, ਚੰਗੀ ਗੱਲ ਜੇ ਸਹੀ ਗੱਲ ਆ ਸਹੀ ਗੱਲ,। ਉਹੀ ਕਾਰਨ ਹੈ ਜੇ ਬੱਚਿਆਂ ਦੀ ਸੋਚ ਤੇ ਗ਼ਲਤ ਹੈ ਨਾ, ਏਸੇ ਕਰਕੇ ਅੱਜ ਕੱਲ ਮਾਂ ਬਾਪ ਵਰਿੱਧ ਆਸ਼ਰਮ ਚ ਪ ਭੇਜੇ ਜਾਂਦੇ ਅੱਗੇ ਆ ਅੱਗੇ ਹਾਂ ਅਗੇ -ਅਗੇ ਅੱਗੇ ਨਹੀਂ ਸੀ, ਅੱਗੇ ਬੱਚੇ ਨਾਲ ਰੱਖਦੇ ਸੀ। ਹੁਣ ਅਸਲ ਵਿੱਚ ਨਾ ਪਤਾ ਕੀ ਹੈ। ਹੁਣ ਜਿਹੜੇ ਮਾਂ -ਬਾਪ ਹੈ ਨਾ ਉਹ ਉਹ ਵੀ ਇਹੀ ਗੱਲ ਕਹਿ ਦਿੰਦੇ ਆ ਵੀ ਚਲੋ। ਨਹੀਂ, ਕੋਈ ਗੱਲ ਨੀ। ਵੀ ਥੋ ਥੋੜਾ ਜਿਆ ਨਾ ਉਹ ਹੋ ਜਵੇ ਵੀ ਆ। ਮਾਂ ਬਾਪ ਇਹ ਸੋਚਦੇ ਨੇ ਸਾਡਾ ਬੱਚ ਬੱਚਿਆਂ ਦਾ ਘਰ ਸੌਖਾ ਵਸੇ ਬਸ, ਗੱਲ ਏਹ ਐ।
ਉਹ ਇਹਨਾਂ ਮਾਂ ਪਿਓ ਨੂੰ ਵੀ ਇਹ ਹੁੰਦਾ ਹੈਗਾ ਕਿ ਸਾਡੇ ਬੱਚਿਆਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਤਾਂ ਇ ਵਿਚਾਰੇ ਐਵੇਂ ਕਰ ਲੈਂਦ। ਐ ਹੈਗੇ ਕਿ ਚਲੋ ਅਸੀਂ ਨੀ ਕਲ ਜਾਂਨੇ ਆਂ ਬਿਲਕੁਲ- ਬਿਲਕੁਲ ਕਿ ਬੱਚੇ ਦਾ ਘਰ ਨਾ ਟੁੱਟੇ ਹਾਂ ਬੱਚਿਆਂ ਦਾ ਘਰ ਨਾ ਟੁੱਟੇ ਜੇ ਸਾਡੇ ਘਰ ਰਹਿਣ ਨਾਲ ਏਥੇ ਆ ਬੱਚਿਆ ਨੂੰ ਸਮੱਸਿਆ ਦਾ ਸਾਮਣਾ ਕਰਨਾ ਪ ਪੈਰ ਅਸੀ ਸਮੱਸਿਆ ਹੀ ਖ਼ਤਮ ਕਰਤੀ ਏ। ਪਰ, ਕਈ ਵਾਰੀ ਕੀ ਹੁੰਦਾ ਉਹ ਸਮੱਸਿਆ ਖਤਮ ਤਮ ਕਰਨ ਨਾਲ ਵੀ ਘਰ ਨੀ ਬਣਦੇ।
ਹਾਂ ਸਹੀ ਗੱਲ ਏ। ਉਹ ਫਿਰ ਉਸ ਉਸਨੂੰ ਕੱਲ। ਤਾ ਇੱਥੇ ਸੋਚਦੀ ਆਗੀ ਨਾ ਵੀ ਉਹ ਸੋਚ ਇੱਕ ਵਾਰੀ ਦਿਮਾਗ ਵਿੱਚ ਵੜ। ਕਿ, ਕਿ ਸਾਨੂੰ ਚਾਈਦੀ ਏ ਤਾਂ ਆਜ਼ਾਦੀ ਚਾਹੀ ਕਿ ਏ ਸਾਨੂੰ ਚਾਈਦੀ ਏ ਤਾਂ ਅਸੀਂ ਅਲੱਗ ਰਹਿ ਕੇ ਆਪਣੇ ਕੰਮ ਸਾਰੇ ਕਰਨੇ ਐ। ਉਹ ਏਸ ਸੋਚ ਨੂੰ ਮੁੱਖ ਹ ਰੱਖਦੇ ਹੋਏ ਉਹ ਮਤਰਬ ਕਿ ਆਪਣੇ ਮਾਂ ਬਾਪ ਨੂੰ ਅਹਮੀਅਤ ਨਈ ਦਿੰਦੇ।
ਹੂੰ,
ਉਹ ਅਲੱਗ ਰਹਿ ਕੇ ਜ਼ਿਆਦਾ ਰਾਜੀ ਹੈ।
ਪਰ ਮੈਨੂੰ ਤਾਂ ਇਹੀ ਲੱਗਦਾ ਹੈਗਾ ਹਾਂ ਮੈਨੂੰ ਤਾਂ ਇਹੀ ਲੱਗਦਾ ਕਿ ਨਹੀਂ ਪਰਿਵਾਰ ਚਲੋ ਪਹਿਲਾਂ ਬਹੁਤ ਵੱਡੇ ਪਰਿਵਾਰ ਹੁੰਦੇ ਸੀ ਅਸੀਂ ਵੀ ਉਸ ਚੀਜ਼ ਨੂੰ ਹਨਾ ਸਮਝਦੇ ਹਾਂ ਆਪ, ਪਰ ਅੱਜ ਕੱਲ੍ਹ ਤੇ ਪਰਿਵਾਰ ਅੱਗੇ ਛੋਟ ਕੌਣ ਹੁੰਦਾ ਘਰ ਚ ਇੱਕ ਮਾਂ ਬਾਪ ਉਹਨਾਂ ਦੇ ਬੱਚੇ ਤੋਂ ਅੱਗੋਂ ਦੀ, ਦਾਦਾ-ਦਾਦੀ ਇਹੀ ਹੁੰਦਾ ਅੱਜ ਕੱਲ੍ਹ ਸੰਯੁਕਤ ਪਰਿਵਾਰ ਇੰਨਾ ਕੁ ਤਾਂ ਹੋਣਾ ਚਾਹੀਦਾ ਨਾ ਬੱਚੇ ਨੂੰ ਨਾ ਗੱਲਬਾਤ ਕਰਨੀ ਕੋਈ ਚੀਜ਼ਾਂ ਅਸੀਂ ਨੀ ਸਿਖਾ ਸਕਦੇ ਵੱਡੇ ਸਿਖਾ ਦਿੰਦੇ ਹੈ।
ਉਹ ਆਪਣੇ ਹਾਂ ਬਹੁਤ ਫ਼ਰਕ ਪੈਂਦਾ ਕਿਉਂਕਿ ਵੱਡਿਆਂ ਨੇ ਬਹੁਤ ਕੁਛ ਹੰਢਾਇਆ ਹੁੰਦਾ।
ਬਿਲਕੁਲ -ਬਿਲਕੁਲ
ਉਹ ਆਪਣੇ ਐਕਸਪੀਰੀਅਸ ਦੱਸਦੇ। ਨੇ ਜੋ ਉਹਨਾਂ ਨਾਲ ਵਾਪਰਿਆ ਹੁੰਦਾ ਉਹ ਕਹਿੰਦੇ ਵੀ ਜੋ ਸਾਡੇ ਤੋਂ ਗਲਤ ਹੋਈਆਂ ਉਹ ਸਾਡੇ ਬੱਚੇ ਨਾ ਕਰਨ। ਉਹਨਾਂ ਨੂੰ ਸਮਝਾਂਦੇ ਨੇ। ਪਰ ਅੱਜ ਕੱਲ੍ਹ ਇਹ ਹੈ ਵੀ ਜਿਹੜੇ ਮਾਂ ਬਾਪ ਬੱਚਿਆਂ ਨੂੰ ਸਮਝਾਉਂਦੇ ਆ ਤੇ ਬੱਚੇ ਸਮਝ ਕੇ ਰਾਜੀ ਨਹੀਂ ਉਹ ਕਹਿੰਦੇ ਜੋ ਫੈਸਲਾ ਅਸੀਂ ਕਰਨਾ ਸਾਡਾ ਫੈਸਲਾ ਸਾਡਾ ਤੁਹਾਡਾ ਫੈਸਲਾ ਤੁਹਾਡਾ ਹੋ ਆਏ। ਉਹ ਆਏਂ ਕਹਿ ਦਿੰਦੀ ਹੈ ਅੱਗੇ ਮੰਨ ਲੈਂਦੇ ਸੀਗੇ ਬੱਚੇ
ਕਿ ਅਸੀਂ ਸਹੀ ਹਾਂ ਉਹ ਗਲਤ ਤਾਂ ਬਸ ਇਹੀ ਹੈ ਮੈਨੂੰ ਤਾਂ ਲੱਗਦਾ ਹੈਗਾ ਕਿ ਜਿਹੜੇ ਟੀ ਵੀ ਤੇ ਮੋਬਾਇਲ ਬੱਚਿਆਂ ਨੂੰ ਦੇਣ ਨਾਲ ਉਹ ਨਾ ਬੱਚਾ ਦਾਦਾ ਦਾਦੀ ਨਾਲ ਜਾਂ ਨਾਨਾ ਨਾਨੀ ਨਾਲ ਬੈਠੇ ਨਾ ਉਹ ਜ਼ਿਆਦਾ ਵਧੀਆ ਇੱਕ ਹਾਂ ਉਹ ਜਾ ਜ਼ਿਆਦਾ ਵਧੀਆ ਇੱਕ ਤਾਂ ਉਹ ਆਪਣੀ ਜ਼ਿੰਦਗੀ ਦੇ ਜਿਹੜੇ ਉਹਨਾਂ ਨੇ ਸਿੱਖਿਆ ਲਈਆਂ ਆਪਣੀ ਜ਼ਿੰਦਗੀ ਤੋਂ ਹਨਾ ਕੁਛ ਸਿੱਖੇ ਹੈ ਇੱਕ ਤਾਂ ਉਹ ਸਿਖਾਂਣਗੇ ਹਾਂ ਇੱਕ ਤਾਂ ਉਹ ਸਿਖਾਂਣਗੇ ਇੱਕ ਬੱਚੇ ਬੱਚੇ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਗੇ। ਇੱਕ ਥੋੜਾ ਉਹ ਪਰਿਵਾਰ ਵੱਲ ਜਾਣਗੇ ਕਿ ਪਰਿਵਾਰ ਦੀ ਕੀ ਅਹਿਮੀਅਤ ਹੈ ਪਰਿਵਾਰਿਕ ਮੈਂਬਰ ਕੀ ਹੁੰਦੇ ਹੈ ਉਹਨਾਂ ਨੂੰ ਸਮਝ ਆਏਗੀ ਕੱਲਾ ਤਾਂ ਫੇਰ ਕੱਲਾ ਹੀ ਹੋ ਗਿਆ ਅੱਜ ਸਾਰੀ ਫਿਰ ਫੋਨਾਂ ਦੇ ਉੱਤੇ ਜਾ -ਜਾ ਕੇ ਕੱਲੇ ਹੋਏ ਪਏ ਆ ਮੈਨੂੰ ਲੱਗਦਾ ਕਿ ਨਹੀਂ ਕਿੱਥੇ ਜਾਣਾ ਆਉਣਾ ਦੇਖੋ ਹਰ ਜ ਕੱਲੇ ਬੱਚਿਆਂ ਨੂੰ ਵੀ ਨੀ ਨਾਲ ਲੈ ਕੇ ਜਾਇਆ ਜਾਂਦਾ।
ਤੁਸੀਂ ਉਹ ਤੁਸੀਂ ਉਸ ਗੱਲ ਹਾਂ
ਹਾਂਜੀ ਹਾਂਜੀ ਦੱਸੋ ਦੱਸੋ।
ਤੁਸੀਂ ਉਸ ਗੱਲ ਨੂੰ ਕਹਿੰਦੇ ਹੋ ਨਾ ਵੀ ਮਤਲਬ ਬੱਚੇ ਪੇਰੈਂਟਸ ਏਦਾਂ ਵੀ ਹੁਣ ਅੱਜ ਕੱਲ ਘਰੇ ਜੇ ਮਾਂ ਬਾਪ ਬੱਚੇ ਚਾਰ ਜੀ ਵੀ ਘਰ ਬੈਠੇ ਆ ਨਾ ਥੋੜੇ ਜਿਹੇ ਬੱਚੇ ਵੱਡੇ ਹੋ ਚੁੱਕੇ ਆ ਤੁਸੀਂ ਇਹ ਦੇਖੋ ਇੱਕ ਇੱਕ ਘਰ ਦੇ ਵਿੱਚ ਚਾਰੇ ਜੀ ਅਲੱਗ ਅਲੱਗ ਬਹਿ ਕੇ ਆਪਦੇ ਆਪਦੇ ਮੋਬਾਇਲਾਂ ਤੇ ਲੱਗੇ ਹੋਏ ਆ ਕਿਸੇ ਨੂੰ ਕੋਈ ਕਿਸੇ ਨਾਲ ਕੋਈ ਮਤਲਬ ਨਹੀਂ।
ਬਿਲ ਗੱਲ ਹੀ ਨਹੀਂ ਕਰਦੇ ਮੈਂ ਕਿੰਨੀਆਂ ਘਰਾਂ ਚ ਦਸਿਆਂ
ਜਾਂ ਤੇ ਉਹ ਵੀ ਅਲੱਗ ਹੋਏ ਪਏ ਆ।
ਬਿਲਕੁਲ ਬਿਲਕੁਲ ਦ ਜਿੱਦਾਂ ਪਹਿਲਾਂ ਕਹਿੰਦੇ ਸੀ ਨਾ ਦੁੱਖ ਸੁੱਖ ਕਰੀਏ ਬੈਠ ਕੇ ਕਿ ਹੁਣ ਚੱਲ ਸਾਰੇ ਵਿਹਲੇ ਹੋਏ ਆ ਰਾਤ ਦੀ ਰੋਟੀ ਇਕੱਠੇ ਖਾਈਏ ਤੇ ਦੁੱਖ ਸੁੱਖ ਕਰੀਏ। ਕੋਈ ਗੱਲ ਦਿਨ ਚ ਕੀ ਹੋਇਆ ਉਹ ਚੀਜ਼ਾਂ ਤਾਂ ਮੁੱਕੀ ਹੀ ਗਈਆ।
ਕਹਿੰਦੇ ਵੀ ਦਿਨ ਦੀ ਚ ਜੋ ਦਿਨ ਚਲਿਆ ਹੈਗੀ ਆ ਅਸੀਂ ਰਾਤ ਨੂੰ ਆਪਾਂ ਬਹਿ ਕੇ ਸਾਰੇ
ਬਿਲਕੁਲ ਬਿਲਕੁਲ ਵੀ ਕੀ ਹੋਇਆ ਅਸੀਂ ਲੋਕ ਛੋਟੇ ਹੁੰਦੇ ਸੀ ਨਾ ਤੇ ਉਡੀਕਦੇ ਹੁੰਦੇ ਸੀ ਕਿ ਰਾਤੀ ਸਾਡੇ ਅਹ ਪਾਪਾ ਆਣਗੇ ਤੇ ਅਸੀਂ ਪਿਤਾ ਜੀ ਨਾਲ ਬੈਠ ਕੇ ਸਾਰੀਆਂ ਗੱਲਾਂ ਕਰਾਂਗੇ। ਤੁਹਾਨੂੰ ਦੱਸਣਗੇ ਕੀ ਹੋਇਆ ਅਸੀਂ ਆਪਣੀ ਗੱਲ ਸੁਣਾਵਾਂਗੇ ਸਾਡੇ ਸਕੂਲ ਇਹ ਹੋਇਆ ਸਾਡੇ ਇਹ ਹੋਇਆ ਸਾਡੇ ਦੋਸਤ ਨੇ ਇਹ ਕੀਤਾ ਹੈਨਾ। ਹੁਣ ਅਗਰ ਬੱਚਿਆਂ ਨੂੰ ਕੁੱਛ ਪੁੱਛੋ ਵੀ ਨਾ ਤੇ ਉਹ ਕਹਿਣਗੇ ਸਾਨੂੰ ਤੰਗ ਨਾ ਕਰੋ ਸਾਡੇ ਕੋਲ ਹਜੇ ਟਾਈਮ ਨਹੀਂ ਹੈ ਸਾਡਾ ਕੰਮ ਪਿਆ ਹੈ ਪਤਾ ਨੀ ਕੀ ਸਾਰਾ ਦਿਨ ਫੋਨਾਂ ਦੇ ਉਤੇ ਤੇ ਕੀ ਇਹ ਲੱਗੇ ਰਹਿਣਗੇ ਕੁਛ ਸਮਝ ਨਹੀਂ ਆਉਂਦਾ ਬਚੇ
ਹਾਂ ਅੱਗੇ ਪਤਾ ਕੀ ਸੀ ਸਾਡੇ ਤੋਂ ਗ਼ਲਤੀ ਹੋ ਜਾਂਦੀ ਸੀ ਨਾ। ਕੋਈ ਗ਼ਲਤੀ ਹੋ ਜਾ ਹੋ ਜਾਂਦੀ ਸੀ ਜ ਡਰ ਸੀ ਵੀ ਜਾਂ ਮੰਮੀ ਪਾਪਾ ਕੁਛ ਕਹਿਣਗੇ ਪਰ ਦਾਦਾ ਦਾਦੀ ਬੈਠੇ ਹੁੰਦੇ ਸੀ। ਜਾਣ ਵਾਸਤੇ ਉਹਨਾਂ ਦਾ ਇੱਕ ਹੱਥ ਹੱਥ ਬਹੁਤ ਵਧੀਆ ਸੀ ਉਹ ਨੇ ਫਟਾਫਟ ਫੜ ਲੈਣਾ ਖਬਰਦਾਰ ਜੇ ਮੇਰੀ ਕੁੜੀ ਨੂੰ ਕੁਛ ਕਿਹਾ ਤਾਂ ਜੇ ਹੱਥ ਲਾਇਆ ਤਾਂ ਖ਼ਬਰਦਾਰ ਉਹ ਸਗੋਂ ਸਾਡੇ ਨੂੰ ਮਾਂ ਬਾਪ ਨੂੰ ਡਾਟ ਦਿੰਦੇ ਸੀ ਉਹਨਾਂ ਨੇ ਕਹਿਣਾ ਖਬਰਦਾਰ ਖ਼ਬਰਦਾਰ ਜੇ ਸਾਡੀ ਮੇਰੀ ਕੁੜੀ ਨੂੰ ਹੱਥ ਲਾਇਆ ਤਾਂ ਤੂੰ ਅੱਜ
ਤਾਂ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ।
ਖੁਦ ਮੇਰੇ ਨਾਲ ਹੋਇਆ ਜਦੋਂ ਕਹਿ ਤ ਕਿਦੇ ਨੰਬਰ ਘੱਟ ਆਏ ਉਹ ਬਚਾਂਣ ਵਾਲੇ ਦਾ ਦਾਦਾ ਦਾਦੀ ਹੁੰਦੇ ਸੀਗੇ ਉਹ ਜਿਹੜ ਫਾਦਰ ਨੇ ਪਿਤਾ ਨੇ ਕੁੱਟਣਾ ਕਹਿਣਾ ਜਾਂ ਕਰਨਾ ਵੀ ਨੰਬਰ ਘੱਟ ਕਿਉਂ ਆਏ। ਤੇ ਦਾਦੀ ਨੇ ਅ ਹੱਥ ਫੜ ਕੇ ਫਿਰਾਨਾ ਅੱਜ ਤੂੰ ਪਿਓ ਬਣ ਗਏ। ਹੈਂ ਤੇ ਅੱਜ ਤ ਕੁੜੀ ਤੇ ਹੱਥ ਚੱਕਣ ਲੱਗਿਆ ਖ਼ਬਰਦਾਰ ਜੇ ਮੇਰੀ ਕੁੜੀ ਨੂੰ ਹੱਥ ਲਾਇਆ ਉਹ ਪਲ ਕਿੰਨੇ ਵਧੀਆ ਲੱਗਦੇ ਆ ਵੀ ਉਹ ਜੁਆਇੰਟ ਫੈਮਲੀ ਵਾਲੇ ਵੀ ਜੋ ਸਾਨੂੰ ਇਹਨਾਂ ਝਿੜਕਾਂ ਤੋਂ ਬਚਾਉਂਦੇ ਆ ਸਾਨੂੰ।
ਕਿ ਸੰਯੁਕਤ ਪਰਿਵਾਰ ਦੇ ਵਿੱਚ ਕੋਈ ਗੱਲਾਂ ਨਹੀਂ ਹੁੰਦੀਆਂ ਜਿੱਥੇ ਚਾਰ ਭਾਂਡੇ ਆ ਉੱਥੇ ਖੜਕਦੇ ਭਟਕਦੇ ਆ ਮੇਰੇ ਹਿਸਾਬ ਨਾਲ ਪਰ ਇਹ ਹ ਹੈਗਾ ਕਿ ਚਲੋ ਪਿਆਰ ਹੈਗਾ ਹੈ ਪਿਆਰ ਬਣਿਆ ਹੋਇਆ ਹੈਗਾ ਦੇਖੋ ਜਿੱਥੇ ਪਿਆਰ ਹੋਵੇ ਉੱਥੇ ਗੁੱਸੇ ਦਾ ਲੜਾਈ ਦਾ ਸਾਰਾ ਚੱਲਦਾ ਹੈ। ਪਰ ਹਾਂ ਪਰ ਇਕੱਲੇ ਇਕੱਲੇ ਰਹਿ ਕੇ ਨਾ ਜ਼ਿੰਦਗੀ ਕੱਟਣੀ ਬੜੀ ਔਖੀ ਹੈ ਸਾਰਾ ਦਿਨ ਫੋਨਾਂ ਤੇ ਜਾਂ ਸਾਰੇ ਦਿਨ ਟੀਵੀਆਂ ਤੇ ਜਾਂ ਬੱਚਿਆਂ ਨੂੰ ਮੋਬਾਇਲ ਦੇ ਕੇ ਬਿਠਾ ਦੋ ਹੀ ਬੱਚੇ ਮੋਬਾਇਲਾਂ ਤੋਂ ਛੁੱਟਣਗੇ ਉਹਨਾਂ ਦੀ ਅੱਖਾਂ ਠੀਕ ਰਹਿਣਗੀਆਂ ਬੰਦਾ ਆਪਣਾ ਪਰਿਵਾਰਿਕ ਜਿਹੜੀ ਪਰਿਵਾਰ ਦੀ ਮਹੱਤਤਾ ਹੈ ਜਾਂ ਆਪੀਆਂ ਪੁਰਾਣੀਆਂ ਗੱਲਾਂ ਅੱਜ ਕੱਲ੍ਹ ਬੱਚਿਆਂ ਨੂੰ ਪੁੱਛੋ ਤੁਹਾਡੇ ਪੜਦਾਦੇ ਦਾ ਕੀ ਨਾਮ ਹੈ ਉਨ੍ਹਾਂ ਨੂੰ ਪਤਾ ਹੀ ਨਹੀਂ ਹੋਣਾ। ਉਹਨਾਂ ਨੂੰ ਨਹੀ ਪਤਾ ਹੁੰਦਾ ਸਾਡਾ ਪਰੜਦਾਦਾ ਕੌਣ ਹੈ।
ਠੀਕ ਹੈ ਸਹੀ ਗੱਲ ਆ ਉਹਨਾਂ ਵੱਡਿਆਂ ਚ ਰਹਿ ਕੇ ਸਹਿਣਸ਼ੀਲਤਾ ਵੀ ਬਣਦੀ ਏ।
ਬਿਲਕੁਲ ਬਿਲਕੁਲ ਵੱਡੇ ਸਿਖਾ ਦੇ ਹੈ ਐਵੇਂ ਨੀ ਕਰਨਾ ਐਵੇਂ ਨੀ ਕਰਨਾ ਹਾਂ। ਬਿਲ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਹੋਣਾ ਚਾਹੀਦਾ ਬੱਚਿਆਂ ਚ ਇਹ ਚੀਜ਼ਾਂ ਹਾਂ ਇਹ ਤਾਂ ਬਿਲਕੁਲ ਦੇਖੋ ਅੱਜ ਕੱਲ ਇਹ ਚੀਜ਼ਾਂ ਅਗਰ ਆਪਾਂ ਛੱਡੀ ਜਾਵਾਂਗੇ ਛੱਡੀ ਜਾਵਾਂਗੇ ਨਾ ਤੇ ਫੇਰ ਇਹ ਇੱਕ ਟਾਈਮ ਇਸ ਤਰ੍ਹਾਂ ਦਾ ਆਉਣਾ ਹੈ ਕਿ ਅਗਰ ਘਰ ਚ ਚਾਰ ਜੀ ਹੈ ਤੇ ਚਾਰ ਫੋਨ ਹੈ ਨਾ ਤੇ ਕਚਚੇ ਕਚ ਕਮਰੇ ਵੀ ਹੋਣਗੇ ਤੇ ਸਾਰੇ ਆਪਣੇ ਆਪਣੇ ਕਮਰੇ ਚ ਬੈਠ ਕੇ ਲੱਗੀਆਂ ਹੋਣਗੇ ਕਿਸੇ ਨੂੰ ਕਿਸੇ ਨਾਲ ਕੋਈ ਗੱਲ ਨਹੀਂ ਹੈ
ਉਹ ਇਸੇ ਕਰਕੇ ਅੱਜ ਕੱਲ੍ਹ ਬੱਚਾ ਹਾਂ ਬੱਚਾ ਗੁੱਸਾ ਇਸ ਕਰਕੇਧਆ ਹੋਇਆ
ਹੂੰ।
ਦਖਲ ਦਿੰਦੇ ਨੇ। ਓ ਏਸ ਗੱਲ ਨੂੰ ਦਖ਼ਲ ਸਮਝਣ ਲੱਗ ਜਾਂਦੇ ਨੇ। ਜੇ ਆਪਾਂ ਗੱਲ- ਕਰੀਏ ਉਨਾਂ ਨਾਲ ਕੀ ਕਰਦੇ ਏਨਾ ਵੀ ਪੁੱਛ ਲੀਏ ਨਾ। ਵੀ ਕੀ ਕਰਦੇ ਤੇ ਓ ਦਖ਼ਲ ਸਮਝਣ ਲੱਗ ਜਾਂਦ- ਅੱਗੇ ਵੱਡਿਆਂ ਨਾਲ ਰੇਂਦੇ ਸੀ। ਬਜ਼ੁਰਗਾਂ ਨਾਲ ਵੱਡਿਆਂ ਨਾਲ ਰੇਂਦੇ ਸੀ। ਉਨਾਂ ਨੇ ਸਿਖਾ ਦੇਣਾ ਨਈ ਏਦਾਂ ਨਈ ਕਰੀਦਾ ਹੁੰਦ- ਹੇਗਾ। ਪਰ ਬੱਚਿਆਂ ਦੀ ਕੈਣ ਦੀ ਹਿੰਮਤ ਈ ਨੀ। ਪੈਂਦੀ ਵੀ ਹਾਂ ਵੀ ਆਹ ਗੱਲ ਐ।
ਬਿਲਕੁਲ- ਬਿਲਕੁਲ ਤੁਸੀਂ ਬਿਲਕੁਲ ਠੀਕ ਗੱਲ ਕਰ ਰਏ ਓ।
ਗੱਲ ਕੋਈ ਕੱਠੇ ਕਰਦੇ ਸੀ ਸਾਰੇ ਸੁਣਦੇ ਸੀ। ਬੱਚਾ ਵੀ ਇੰਜੋਏ ਕਰਦਾ ਸੀ ਮਾਂ ਬਾਪ ਵੀ ਇੰ-
ਹਾਂ ਬੱਚਿਆਂ ਨੂੰ ਵੀ ਹੁੰਦਾ ਸੀ ਕਿ ਕੋਈ ਸਾਨੂੰ- ਸਾਡੇ ਮਾਂ ਬਾਪ ਨੂੰ ਵੀ ਡਾਂਟਣ ਵਾਲਾ ਹੈਗਾ ਐ। ਤੇ ਵੱਡਿਆਂ ਨੂੰ ਵੀ ਹੁੰਦਾ ਸੀਗਾ ਕਿ- ਚਲੋ ਸਾਡੇ ਪੋਤੇ ਪੋਤੇ- ਪੋਤੀਆਂ ਸਾਡੇ ਕੋਲ ਐ ਜਾਂ ਦੋਤੇ, ਦੋਤੀਆਂ ਹੈਗੀਆਂ ਸਾਡਾ ਹੱਕ ਹੈਗਾ। ਅੱਜ ਕੱਲ੍ਹ ਤਾਂ ਨਾ ਹੱਕ ਰਏ ਤੇ ਨਾ ਕੋਲ ਹੋਏ।
ਹਾਂ ਸਈ ਗੱਲ ਐ।
ਹੂੰ- ਨਈ ਨਈ ਤੁਡੇ ਵਿਚਾਰ ਸੁਣ ਕੇ ਬੜਾ ਵਧੀਆ ਲੱਗਿਆ। ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਸ਼ੁਕਰੀਆ ਤੁਸੀਂ ਆਪਣਾ ਸਮਾਂ ਦਿੱਤਾ। ਮੈਨੂੰ ਫਿਰ ਗੱਲ ਕਰਦੇ ਆਂ ਆਪਾਂ। ਫਿਰ ਮਿਲਦੇ ਆਂ ਆਪਾਂ। ਠੀਕ ਐ ਜੀ। ਠੀਕ ਸਾਸਰੀ ਕਾਲ ਜੀ।
ਸਾਸਰੀ ਕਾਲ ਜੀ।